ਹੈਲੋ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਏ ਤੁਹਾਡੇ?
ਹਾਂਜੀ। ਵਧੀਆ ਅਸੀ ਤੇ ਹੋਰ ਤੁਸੀਂ ਸੁਣਾਓ ਠੀਕ ਹੋ।?
ਹਾਂਜੀ-ਹਾਂਜੀ। ਮੈਂ ਵਧੀਆ ਵਾਂ ਹੋਰ ਬੱਚੇ ਕੀ ਕਰਦੇ ਪਏ ਨੇ ਤੁਹਾਡੇ?
ਬਸ ਬੱਚੇ ਤੇ ਦੇਖੋ ਫੋਨ ਤੇ ਲੈ ਕੇ ਬੈਠਾ ਐ। ਏਕ ਤੇ ਟੀ ਵੀ ਦੇਖਦਾ ਪਿਆ ਬੱਚਾ। ਏਕ ਫੋਨ ਚਲਾ ਰਿਹਾ। ਇਹੀ ਕੰਮ ਨੇ ਦੋ ਬਸ ਬੱਚਿਆਂ ਨੂੰ।
ਹਾਂ ਓ ਤੇ ਹੈ ਹੀ ਆ ਹੋਰ ਮੈਂ ਪੁੱਛ ਵੈਸੇ ਤੁਹਾਡੇ ਕੰਮ ਵਾਲੀ ਆਂਦੀ ਏ?
ਕੰਮ ਵਾਲੀ ਤੇ ਸਾਡੀ ਆਪ ਦੋ ਦਿਨ ਹੋ ਗਏ ਛੁੱਟੀ ਤੇ ਵੇ। ਮੈਂ ਅੱਜ ਫੋਨ ਕੀਤਾ ਸੀ। ਕਹਿੰਦੀ ਸੀ ਸ਼ਾਮ ਕੋ ਆ ਜਾਊਗੀ। ਸੁਬੇ ਨੀ ਆ ਪਾਊਂਗੀ। ਉਹਦੇ ਨਾ ਕੁੜੀ ਦਾ ਨਾ ਵਿਆਹ ਏ। ਆਹ, ਕੰਮ ਵਾਲੀਆਂ ਤੰਗ ਬੋਤ ਕਰਦੀਆਂ ਨੇ ਤੇ ਫਿਰ ਬਹਾਨਾ ਵੀ ਐਵੇਂ ਦਾ ਬਨਾਦੀਆਂ ਨੇ ਫੇਰ ਬੰਦਾ ਮਨਾ ਨੀ ਕਰ ਸਕਦਾ ਨਾ।
ਹਾਂ ਸਹੀ ਕੇਹ ਰਹੇ ਹੋ। ਅਰੇ ਬੋਤ ਤੰਗ ਕੀਤਾ ਹੋਇਆ ਕੰਮ ਵਾਲੀਆਂ ਨੇ ਤੇ ਇੰਨਾ ਜ਼ਿਆਦਾ ਤੰਗ ਕੀਤਾ ਹੋਯਾ। ਕੀ ਦਸਾ। ਇਨੇ ਐਵੇਂ- ਐਵੇਂ ਦੇ ਬਾਨੇ ਮਾਰਦੀ ਐ, ਐਵੇਂ- ਐਵੇਂ ਦੇ ਬਾਨੇ ਪਤਾ ਕੀ ਕਹਿੰਦੀ ਆ। ਤੁਸੀਂ ਮੰਨੋਗੇ ਨੀ ਹੁਣੇ ਥੋੜੇ ਟਾਈਮ ਪੇਲ ਪੇਲਾ ਨਾ ਅਹ ਮਤਲਬ ਸਾਡੇ ਮਹੱਲੇ ਚ ਜ਼ਿਆਦਾਤਰ ਘਰਾਂ ਚ ਇਹੀ ਲੱਗੀ ਹੋਈ ਐ। ਭਾਂਡਿਆਂ ਵਾਲੀ ਤੇ ਜਿਵੇਂ ਹੁਣ ਮੇਰੇ ਘਰ ਨੀ ਆਏਗੀ, ਦੋ-ਤਿੰਨ ਘਰਾਂ ਵਿੱਚ ਚਲੇ ਜਾਏਗੀ। ਐਵੇਂ ਕਰ, ਦੱਸੋ ਮੈਨੂੰ ਪਤਾ ਨੀ ਲੱਗੇਗਾ। ਮੈਨੂੰ ਪਤਾ ਲੱਗ ਜਾਂਦਾ। ਹਾਂ, ਮੈਨੂੰ ਪਤਾ ਲੱਗ ਜਾਂਦਾ। ਤੇ ਮੈਂ ਏਨੂੰ ਕਿਹਾ ਔਰ ਏਦਾ ਝੂਠ ਵੇਖੋ। ਕੇਨਦੀ ਐ, ਮੇਰੇ ਅਹ ਨਨੰਦ ਦੀ ਕੀ ਡੈਥ ਹੋ ਗਈ ਥੀ, ਇਹ ਕਹਿੰਦੀ ਏ ਮੈਨੂੰ। ਔਰ ਮੈਂ ਕਿਹਾ ਤਾਂ ਤੁਮ ਸਾਥ ਵਾਲੇ ਘਰੋਂ ਮੈਂ ਤੋ ਤੁਮ ਆਈ ਥੀ ਦੱਸੋ।
ਹੂ ਹੂ
ਐਵੇਂ -ਐਵੇਂ ਦੀ, ਐਵੇਂ -ਐਵੇਂ ਤਾਂ ਝੂਠ ਬੋਲਦੀ ਹੈ। ਮੈਨੂੰ ਤੇ ਇੰਨਾ ਗੁੱਸਾ ਚੜ੍ਹਦਾ ਨਾ ਤੂੰ ਨਹੀਂ ਆਨਾ ਤੂੰ ਨਾ ਆ- ਤੂੰ ਨਹੀਂ ਆਣਾ ਤੂੰ ਨਾ ਹਾਂ। ਐਟਲੀਸਟ ਤੂੰ ਝੂਠ ਦੇ ਨਾਲ ਬੋਲੋ, ਉਹ ਵੀ ਐਵੇਂ ਦਾ ਝੂਠ
ਹੂਮ
ਤੇ ਮੈਂ ਤ ਪੜ੍ਹੀ ਸੁਣਾਈ, ਮੈਂ ਤ ਬਹੁਤ ਸੁਣਾਈ। ਉਸ ਦਿਨ ਮੈਂ ਬਹੁਤ ਹੀ ਸੁਣਾਈ।
ਸਾਡੇ ਤੇ ਕਰੇਗੀ। ਹ ਹਜੇ ਤੋ ਹਜੇ ਚਾਰ ਜਾਂ ਪੰਜ ਤਰੀਕ ਹੋਏਗੀ ਮਹੀਨਾ ਇਹ ਵੇਖਦੀਏ ਮਹੀਨਾ ਖਤਮ ਹੋਏ। ਤੇ ਮੈਂ ਪੈਸੇ ਮੰਗਣੇ ਸ਼ੁਰੂ
ਅਰੇ ਹਾਂ। ਐਡਵਾਂਸ ਲੈ ਜਾਂਦੀ ਹੈ, ਅਰੇ ਐਡਵਾਂਸ ਲੈ ਜਾਂਦੀ ਹੈ ਹਮ, ਅਗਲੇ ਮਹੀਨੇ ਦੇ ਵੀ ਹਾਂ, ਅਗਲੇ ਮਹੀਨੇ ਦੇ ਵੀ ਪੈਸੇ ਲੈ ਜਾਂਦੀ ਹੈ। ਐਡਵਾਂਸ ਵਿੱਚ ਹੀ, ਬਹੁਤ ਤੰਗ ਕੀਤਾ ਹੋਇਆ। ਬਹੁਤ ਜ਼ਿਆਦਾ ਸਗੋਂ ਮੇਰੀ ਜਿਹੜੀ ਸਫਾਈ ਵਾਲੀ ਲੱਗੀ ਹੋਈ ਹੈ ਨਾ, ਉਹ ਇੰਨਾ ਤੰਗ ਨਹੀਂ ਕਰਦੀ ਉਹ ਟਾਈਮ ਨਾਲ ਆਉਂਦੀ ਆਪਣਾ, ਛੁੱਟੀਆਂ ਵੀ ਘੱਟ ਮਾਰਦੀ ਹੈ। ਪਰ ਜਦੋਂ ਮਾਰਦੀ, ਇਕੱਠੀਆਂ ਮਾਰਦੀ ਆ ਛੁੱਟੀਆਂ
ਹਾਂ ਇਹ ਤੇ ਹੈ, ਸਾਡੀ ਵੀ ਇੰਝ ਕਰਦੀਆਂ ਨੇ ਸਭ ਦਾ ਇੱਕੋ ਹੀ ਹਾਲ ਤੁਸੀਂ ਕਿਸੇ ਦਾ ਇਹ ਨਾ ਸੋਚੋ ਵੀ ਉਹਦੀ ਚੰਗੀ ਹੋਏਗੀ। ਨਾ ਕੰਮ ਵਾਲੀਆਂ ਸਭ ਸੇਮ ਹੀ ਹੁੰਦੀਆਂ ਜੇ, ਇਹਨਾਂ ਨੂੰ ਤੇ ਪੈਸੇ ਨਾਲ ਮ ਮਤਲਬ ਇਹ, ਕੰਮ ਨਾਲ ਮਤਲਬ ਨੀ, ਪੈਸਾ ਮਿਲਦਾ
ਕੁਛ ਹੈਗੇ ਆ। ਹਾਂ ਫੇਰ ਪਤਾ ਇਹ ਹੁੰਦਾ ਹੈ ਕਿ ਚਲੋ ਅਗਰ ਅਸੀਂ ਹਟਾ ਵੀ ਦੇਈਏ ਤੇ ਫਿਰ ਨਵੀਂ ਨੀ ਮਿਲਦੀ। ਮਿਲਦੀਆਂ ਨਾ, ਹੈ ਹੀ ਨੀ ਹੋਰ ਉਹੀ ਤੇ ਪਹਿਲੇ, ਹਾਂ ਹੁਣ ਜੀ
ਤਲ ਏ
ਭਾਂਡਿਆਂ ਵਾਲੀ ਹੈਗੀ, ਹੁਣ ਨਾ ਇਹ ਕਾਫੀ ਸਾਲਾਂ ਤੋਂ ਲੱਗੀ ਹੋਈ ਹੈ। ਤੇ ਮੈਨੂੰ ਹਟਾਉਣ ਤੇ ਨਾ ਮੈਨੂੰ ਦਿਲ ਨੀ ਕਰਦਾ, ਹਰਕਤਾਂ ਤੇ ਇਹਦੀ ਬੜੀ ਬੁਰੀ ਬੁਰੀ ਹੈਗੀ ਹੈ। ਪਰ ਮੇਰਾ ਹਟਾਉਣ ਤੇ ਮਨ ਨੀ ਕਰਦਾ, ਮੈਂ ਕਹਿੰਨੀ ਯਾਰ ਭਰੋਸ-' ਭਰੋਸੇ ਵਾਲੀ ਹੈਗੀ, ਇੰਨੇ ਟਾਈਮ ਤੋਂ ਲੱਗੀ ਹੋਈ, ਐਵੇਂ ਦੀ ਮੈਨੂੰ ਮਿਲਣੀ ਵੀ ਨੀ ਹੈਗੀ। ਉਹ ਨਵੀਂ ਤੇ ਤੁਹਾਨੂੰ ਪਤਾ ਹੀ ਹੈ, ਕਿੱਥੇ ਹੀ ਮਿਲਦੀ ਹੈ।
ਹਾਂ ਇਹੀ ਹੋ ਜਾਂਦਾ ਨਾ ਫਿਰ ਬੰਦਾ ਕਹਿੰਦਾ ਪੁਰਾਣੀ ਹੈ ਭਰੋਸੇ ਦੀ ਹੈ, ਕਿਸੇ ਵੇਲੇ ਘਰ ਨਾ ਵੀ ਹੋ। ਤੇ ਬੰਦਾ ਘਰ ਵਿਸ਼ਵਾਸ ਦੀ ਹੈਗੀ ਹੈ ਕੋਈ ਚੀਜ਼ ਮਤਲਬ ਇੱਧਰ- ਉਧਰ ਨਹੀ ਹੁੰਦੀ ਹੈਗੀ। ਤਾਂ ਕਰਕੇ ਨਖਰੇ ਚੁੱਕਣੇ ਪੈਂਦੇ ਨੇ ਇਹਨਾਂ ਦੇ
ਉਹੀ ਨਾ ਪੁਰਾਣੀਆਂ ਲੱਗੀਆਂ ਹੋਈਆਂ ਹੈ ਤੇ ਮੈਂ ਤਾਂ ਹੀ ਫੋਨ ਕੀਤਾ ਸੀ ਤੁਹਾਨੂੰ ਕੀ ਚੱਲ ਪੁ ਅੱਛਾ ਅਗਰ ਕੋਈ ਹੈਗੀ ਤੇ ਤੁਹਾਡੀ ਵਿਸ਼ਵਾਸ ਵਾਲੀ ਤੇ ਮੈਂ ਵੀ ਰੱਖ ਲਵਾਂਗੀ ਉਹੀ
ਹਾਂ ਹੈਗੀ ਤੇ ਸਾਡੀ ਹੁਣ ਮੈਂ ਇਹਦੇ ਨਾਲ ਗੱਲ ਕਰਾਂਗੀ ਅੱਜ ਤੇ ਆਈ ਨੀ ਸਵੇਰੇ ਤੇ ਆਈ ਨੀ ਹੈਗੀ, ਸ਼ਾਮੀ ਵੇਖੋ ਆਉਂਦੀ ਤੇ ਮੈਂ ਕਰਾਂਗੀ ਗੱਲ ਕੋਈ ਹੋਰ ਭੇਜ ਦੇਗੀ ਜੇ ਆਪ ਨਹੀ ਕਰਨਾ ਤੇ ਤੇੇ, ਗੱਲ ਕਰ ਰੱਖਾਂਗੀ।
ਹਾਂ ਤੁਸੀਂ ਪੁੱਛ ਲੈਣਾ, ਅਗਰ ਹੋ ਪਾਏ ਤੇ ਠੀਕ ਹੈ। ਮੈਂ ਰੱਖ ਲਵਾਂਗੀ, ਕਿਉਂਕਿ ਪਰੇਸ਼ਾਨੀ ਤੁਹਾਨੂੰ ਪਤਾ ਹੀ ਹੈ ਫਿਰ ਸਾਰਾ ਦਿਨ ਕੰਮ ਕਰ ਕਰਕੇ ਨਾ ਸਰੀਰ ਥੱਕ ਜਾਂਦਾ ਭਾਂਡੇ ਧੋਣ ਦੀ ਹਿੰਮਤ ਹੀ ਨਹੀ ਬਚੱਦੀ।
ਹਾਂਜੀ ਬਿਲਕੁੱਲ ਕੰਮ ਹੀ ਏਨਾ ਹੁੰਦਾ ਪਾਂਡੇ ਕਿੱਥੋਂ ਮੰਜਣੇ ਆ। ਏਨਾਂ ਤੇ ਕੰਮ ਹੁੰਦਾ ਬੰਦਾ ਫਿਰ ਪਾਂਡੇ ਵੀ ਮਾਂਜਣੇ ਪੈ ਜਾਣ ਤੇ ਥਕਾਵਟ ਹੋ ਜਾਂਦੀ ਏ। ਫਿਰ ਕੋਈ ਮਹਿਮਾਨ ਆ ਜਾਏ ਤਾਂ ਬੜੀ ਦਿੱਕਤ ਹੋ ਜਾਂਦੀ ਏ ਨਾ ਫੇਰ ਬੰਦਾ ਰੋਟੀ ਬਣਾਦਾ।
ਸਾਡੇ ਤੇ ਮੇਮਾਨ ਵੀ ਬੋਤ ਆਉਂਦੇ ਨੇ ਕਾਰ- ਇੱਕ ਜਾਂਦਾ ਦੂਸਰਾ ਆ ਜਾਂਦਾ ਜ਼ਿਆਦਾ ਹਾਂ
ਕੋਈ ਕਹਿ ਕੇ ਥੋੜ੍ਹੀ ਮੇਮਾਨ ਆਦੇ ਹੀ ਨੇ ਦੇਖੋ ਆ ਹੀ ਜਾਂਦੇ ਨੇ ਅਪਣੇ ਕਲੋਜ ਵੀ ਆਂਦੇ ਨੇ ਬਿਜਨਸ ਦੇ ਰਿਲੇਟਿਡ ਵੀ ਆ ਜਾਂਦੇ ਨੇ।
ਫਿਰ ਹੁਣ ਸਾਡੇ ਘਰ ਆਏ ਨਣਾਨਾ ਆਇਆ ਦੀਆਂ ਸੀ। ਤੇ ਬਸ ਉਨਾਂ ਨਾਲ ਹੀ ਹਫ਼ਤਾ ਨਿਕਲ ਗਿਆ ਸਾਰਾ ਟਾਈਮ ਅਸੀਂ ਰਸੋਈ ਚ ਖੜੇ ਰੈਂਦੇ ਸੀ।
ਐ ਤੇ ਹੈ ਵੇ ਹੁਣ ਆਇਆ ਗਯਾ ਤੇ ਫਿਰ ਰਸੋਈ ਚ ਰੋਟੀ ਦਾ ਕੰਮ ਕਰੀਏ ਬੰਦਾ ਪਾਡੇ ਮਾੰਜੇ
ਬਿਲਕੁੱਲ-ਬਿਲਕੁੱਲ ਓ ਤੇ ਹੈ ਈ ਏ ਦੇਖੋ ਕਰਨਾ ਤੇ ਪੈਂਦਾ ਈ ਐ।
ਥੋੜਾ ਹੈਲਪ ਹੋ ਜਾਂਦੀ ਏ ਪਾਂਡੇ ਸਫ਼ਾਈ ਵਾਲੀ ਲੱਗੀ ਹੋਏ ਤੇ ਜਰਾ ਸਾਰਾ ਹੋ ਜਾਂਦਾ। ਕੰਮ ਤੇ ਰੋਟੀ ਤੇ ਦੇਖੋ ਬਣਾਨੀ ਬਣਾਨੀ ਏ ਓ ਤੇ ਸਾਡਾ
ਹਾਂ ਰੋਟੀ ਹਾਂ ਉਈਯ ਨਾ ਫਿਰ ਪਾਂਡਾ ਵੀ ਬੋਤ ਝੂਠਾ ਹੋ ਜਾਂਦਾ ਨਾ। ਕੋਈ ਮੇਮਾਨ ਆ ਜਾਂਦਾ ਘਰ ਜ਼ਿਆਦਾ ਹੀ ਜੂਠਾ ਹੋ ਜਾਂਦਾ ਕਿਉਂਕਿ ਫਿਰ ਕਰੋਕਰੀ ਸਾਰੀ ਯੂਜ ਹੁੰਦੀ ਏ ਨਾ। ਫਿਰ ਬਹੁਤ ਪਾਂਡੇ ਯੂਜ ਹੋ ਜਾਂਦੇ ਨੇ ਤੇ ਫੇਰ ਕੰਮ ਵਾਲੀਆਂ ਵੀ ਬੋਲਦੀਆਂ ਤੂੰਮਨੇ ਇਤਨਾ ਬਰਤਨ ਝੂਠਾ ਕਰਦੀਆ।
ਹੂੰ-ਹੂੰ ਜਿਆਦਾ ਪਾਂਡੇ ਵੇਖ ਕੇ ਵੀ ਵਿਟਰ ਜਾਂਦੀਆਂ ਨੇ।
ਹਾਂ ਫਿਰ ਮੈਂ ਹਾਂ ਫਿਰ ਮੈਂ ਐਕਸਟਰਾ ਪੈਸੇ ਦੇ ਕੇ ਤੇ ਮੈਂ ਕਰਵਾਨੀ ਆ। ਕਰੋਕਰੀ ਮਨਜਵਾਨੀ ਆ ਇੱਕ ਤਾਂ ਪਤਾ ਕਰੋਕਰੀ ਵੀ ਤੋੜ ਜਾਂਦੀਯਾਂ ਕੋਈ ਗਲਾਸ ਹੋਏ ਕਚ ਦੇ ਮਨ ਨੀ ਕਰਦਾ ਫੇਰ ਹਾਂ ਐ ਹਾਂ ਕੰਮ ਵਾਲੀਆਂ ਤੋਂ ਨਾ ਫੇਰ ਕਰੋਕਰੀ ਕਚ ਦਾ ਸਮਾਨ ਨੀ ਤੂਲਵਾਨ ਤੇ ਦਿਲ ਕਰਦਾ ਮੇਰੀ ਤੇ ਕਿੰਨੀ ਚੀਜ਼ਾਂ ਤੋੜ ਬੈਠੀਆਂ ਨੇ।
ਹਾਂ ਸਾਡੇ ਵੀ ਬੜੇ ਕੱਪ ਟੁੱਟੇ ਨੇ ਬੜੇ ਗਲਾਸ ਤੋੜ ਦਿੱਤੇ ਨੇ ਮੈਂ ਤੇ ਹੁਨ ਮੰਜਵਾਦੀ ਨੀ ਏਦੇ ਕੋਲੋਂ। ਆਪ ਈ ਕਰ ਲੈਣੀ ਆ ਕਰੋਕਰੀ ਦਾ ਕੰਮ
ਪਰ ਨਹੀਂ ਹੋ ਪਾਂਦਾ ਨਾ ਮੇਰੇ ਤੋਂ ਨਹੀਂ ਹੋ ਪਾਂਦਾ ਮੇਰੇ ਕੋਲ ਨਾ ਹੋਰ ਵੀ ਬੋਹਤ ਕੰਮ ਹੁੰਦੇ ਨੇ ਕਰਨ ਵਾਲੇ ਮੇਰਾ ਹੋ ਹੀ ਨਹੀਂ ਪਾਂਦਾ ਬਿਲਕੁੱਲ। ਕੁਲ ਵੀ ਤੇ ਮੈਂ ਇਹਨੂੰ ਕੈਣੀ ਆ ਤੂੰ ਮੇਰੇ ਤੋ ਥੋੜੇ ਪੈਸੇ ਹੋਰ ਜ਼ਿਆਦਾ ਲੈ ਲੈ ਤੂੰ ਤੋੜੀ ਨਾ ਬਸ। ਧਿਆਨ ਨਾਲ
ਹਾਂ ਮੈਂਨ ਤੇ ਆਪ ਵਿਸ਼
ਕਹਿੰਨੀ ਆ ਤੂੰ ਹੂੰ ਮੈਂ ਮੈਂ ਇਹਨੂੰ ਤੇ ਦੇਖ ਲੋ ਤੁਹਾਨੂੰ ਪਤਾ ਇ ਏ ਹੁਨ ਕਰੋਕਰੀ ਕਿੰਨੀ ਮਹਿੰਗੀ ਆਨ ਲੱਗ ਗਈ ਐ। ਮੈਂ ਤੇ ਮੋ ਕਹਿੰਨੀ ਆ ਹੂੰ ਮੈਂ ਇਹਨੂੰ ਕੈਨੀ ਆ ਤੂੰ ਥੱਲੇ ਬੈ ਜਾ। ਥੱਲੇ ਇਹਨਾਂ ਇਹਨੂੰ ਬਾਂ ਦੇਣੀ ਆ ਕੰਮ ਵਾਲੀ ਨੂੰ ਟੱਪ ਦੇ ਦੇ ਦੇਨੀ ਆ ਨਾਲ ਨਾਲ ਮੈਂ ਕੈਹਨੀ ਆ ਤੂੰ ਥੱਲੇ ਬੈ ਕੇ ਕੇ ਮਾਂਜ ਤੇ ਫੇਰ ਹੁਨ ਤੇ ਨਹੀਂ ਤੋੜਦੀ ਖੈਰ ਧਿਆਨ ਨਾਲ ਮਾਂਜਦੀ ਏ ਇਹਨੂੰ ਕੋ ਨਾ ਕਿ ਮੈਂ ਤੈਨੂੰ ਜ਼ਿਆਦਾ ਪੈਸੇ ਦੇ ਦਾਂਗੀ ਤੇ ਕਰਦੀ ਏ ਕੰਮ ਸਹੀ ਨਾਲ ਅਗਰ ਨਹੀਂ ਦਵਾ ਤੇ ਫੇਰ ਤੇ ਬਸ ਜਲਦੀ-ਜਲਦੀ ਕਰਦੀ ਏ ਫਿਰ ਤੋੜ ਵੀ ਦਿੰਦੀ ਏ ਕੁਛ ਨੀ ਪਤਾ ਲੱਗਦਾ।
ਹਾਂ ਇਹਨਾਂ ਨੂੰ ਤੇ ਪੈਸੇ ਨਾਲ ਮਤਲਬ ਹੁੰਦਾ ਬਸ ਹੋਰ ਕੁਛ ਨੀ ਇਹਨਾਂ ਨੂੰ ਚਾਹੀਦਾ। ਪੈਸਾ ਚਾਹੀਦਾ ਬਸ ਜਿਸ-ਜਿਸ ਲੇ ਮੂੰਹੋਂ ਕੱਢਨ ਓਸਲੇ ਪੈਸੇ ਦੇ ਦੋ।
ਐਸੀ ਗੱਲ ਵੀ ਨਹੀਂ ਪੈਸਾ ਅਸੀਂ ਟਾਈਮ ਤੇ ਨੀ ਦਿੰਦੇ ਅਸੀਂ ਪੈਸੇ ਵੀ ਟਾਈਮ ਸਗੋਂ ਐਡਵਾਂਸ ਲੈ ਜਾਂਦੀਆ ਏ ਚਲੋ ਹੁਨ ਤੁਹਾਨੂੰ ਅੱਛਾ ਪੈਸਾ ਦਿੰਦੇ ਪਏ ਅਸੀ ਤੇ ਤੁਸੀਂ ਕੰਮ ਵੀ ਤੇ ਵਧੀਆ ਕਰੋ ਨਾ ਫਿਰ ਤੁਸੀਂ ਪਰੇਸ਼ਾਨ ਵੀ ਤੁਸੀਂ ਪਰੇਸ਼ਾਨ ਵੀ ਕਰਦੀਆਂ ਓ ਤੁਸੀਂ ਛੁੱਟੀਆਂ ਵੀ ਮਾਰਦੀਆਂ ਓ ਫਿਰ ਤੁਸੀਂ ਔਰ ਮੇਰੀ ਕਾਮ ਪਾਂਡਿਆਂ ਵਾਲੀ ਤੇ ਐਵੇਂ ਦੀ ਹੈਗੀ ਏ ਤੁਸੀਂ ਮੰਨੋਗੇ ਸਵੇਰੇ ਆ ਜਾਂਦੀ ਏ ਸ਼ਾਮੀ ਨੀ ਆਏਗੀ ਯਾਂ ਸ਼ਾਮੀ ਆ ਜਾਏਗੀ ਸਵੇਰੇ ਨੀ ਆਏਗੀ ਹੁਨ ਤੂੰ ਸਵੇਰੇ ਨੀ ਆਈ। ਤੇ ਫਿਰ ਮੈਂ ਭਾਂਡੇ ਮਾਂਜਾਗੀ ਫੇਰ ਦੁਪੈਰ ਦੇ ਵੀ ਮਾਂਜਾਗੀ। ਫਿਰ ਆ ਜਾਏਗੀ ਦੱਸੋ ਐਵੇਂ-ਐਵੇਂ ਦੇ ਤੇ ਕੰਮ ਨੇ ਦੱਸੋ।
ਹੂੰ-ਹੂੰ
ਬੋਤ ਗੁੱਸਾ ਚੜਦਾ ਉਸ ਟਾਈਮ ਬੋਤ ਤੰਗ ਕੀਤਾ ਆ ਮੇਰੀ ਕੰਮ ਵਲ ਮੈ ਚੱਲ ਤੁਹਾਨੂੰ ਪੁੱਛਾਂਗੀ ਅਗਰ ਤੁਹਾਡੀ ਕੋਈ ਚੱਜ ਦੀ ਹੈਗੀ ਏ ਕੋਈ ਵਧੀਆ। ਤੇ ਮਨੂੰ ਦੱਸਨਾ ਮੈਂ ਲਗਾ ਲਵਾਂਗੀ ਓਹਨੂੰ ਈ।
ਹੂੰ ਨਈ ਮੈਂ ਓ ਆਂਦੀ ਏ ਨਾ ਸ਼ਾਮੀ ਆਏਗੀ ਤੇ ਮੈਂ ਗੱਲ ਕਰਾਂਗੀ। ਹੁੰਦੀਆਂ ਇਹਨਾਂ ਦੇ ਤੇ ਕੋਂਟੈਕਟ 'ਚ ਬੜੀਆਂ ਹੁੰਦੀਆਂ ਹੈਗੀਆਂ ਨੇ।
ਓਹੀ ਨਾ ਇਹਨਾਂ ਦਾ ਕੋਂਟੈਕਟ ਹੁੰਦੇ ਨੇ ਆਪਸ 'ਚ ਦੱਸ ਦਿੰਦਿਆ ਏ ਕਿ ਉਨਕੋ ਕਾਮ ਲਗਵਾਨਾ।
ਹਾਂ ਮੈਂ ਪੁੱਛਾਂਗੀ ਆਏਗੀ ਤੇ ਆਏਗੀ ਤੇ ਤਾਂ ਏ ਨਾ ਸਾਡੀ ਵੀ ਓਹੀ ਏ ਬਸ ਮਰਜ਼ੀ ਦੀ ਮਾਲਿਕ ਏ।
ਹਾਂ ਏਨਾਂ ਨਖਰੇ ਵੀ ਬੋਤ ਦਿਖਾਂਦੀ ਐ। ਨਖਰੇ ਵੀ ਏਨਾਂ ਦੇ ਬੋਤ ਹੈਗੇ ਨੇ। ਫਿਰ ਪਤਾ ਜਿੰਨੇ ਪੈਸੇ ਤੁਹਾਡੇ ਤੋਂ ਲੈਂਦੀ ਪੀ ਐ ਨਾ ਉਸ ਤੋਂ ਡਬਲ ਦੱਸੇਗੀ ਜੇ ਮੈਨੂੰ
ਹਾਂ ਪੈਲੇ ਤਾਂ ਡਬਲ ਈ ਦੱਸਦੀਆਂ ਨੇ ਫੇਰ ਓ ਤੇ ਰੇਟ ਮੋਲਭਾਵ ਕਰਕੇ ਈ ਫੇਰ ਸਹੀ ਤਰ੍ਹਾਂ ਆਂਦੀਆਂ ਨੇ। ਹਾਂ।
ਮੈਂ ਕਿਆ ਚੱਲਣਾ। ਕਿਉਂਕਿ ਭਾਂਡਿਆਂ ਬਿਨਾਂ ਵੀ ਨ ਗੁਜ਼ਾਰਾ ਨੀ ਹੈਗਾ। ਭਾਂਡੇ ਵੀ ਵੇਖੋ ਨਾ ਪਏ ਹੋਏ ਨੇ ਸਿੰਕ ਇਚ ਬੜਾ ਓ ਚੜ ਹੁੰਦਾ ਐ।
ਹਾਂ ਸਫ਼ਾਈ ਤੇ ਹੋ ਜਾਂਦੀ ਏ ਕਿਉ ਏਕ ਵਾਰੀ ਕਰਨੀ ਹੁੰਦੀ ਏ ਦਿਨ 'ਚ ਫੇਰ ਭਾਂਡਿਆਂ ਦਾ ਨੀ ਹੋ ਪਾਂਦਾ ਮੇਰੇ ਕੋਲੋਂ ਵੀ ਨੀ ਹੋ ਪਾਂਦੇ ਭਾਂਡੇ ਸਫ਼ਾਈ ਤੇ ਸਫ਼ਾਈ ਤੇ ਮੈਂ ਕਰਨ ਨੂੰ ਤਿਆਰ ਆਂ ਸਫ਼ਾਈ ਤੇ ਮੈਂ ਕਰ ਲਾਂਗੀ। ਭਾਂਡੇ ਮੈਨੂੰ ਵੀ ਔਖ ਔਖੇ ਲੱਗਦੇ ਨੇ ਦੋ ਟਾਈਮ ਧੋਨੇ ਸਾਰਾ ਦਿਨ ਈ ਮਾਂਜਣੇ ਪੈਂਦੇ ਨੇ ਬਲਕਿ
ਸਹੀ ਕਹਿ ਰਹੇ ਓ ਅਰ ਹੂੰ ਨਈ ਗਰਮੀਆਂ ਵਿੱਚ ਤੇ ਜਾਦਾ ਭਾਂਡੇ ਕੱਠੇ ਹੋ ਜਾਂਦੇ ਨੇ ਕਿਉਂਕਿ ਦੇਖੋ ਥੋੜੀ-ਥੋੜੀ ਦੇਰ ਬਾਦ ਆ ਕੇ ਸਭ ਨੇ ਪਾਣੀ ਪੀਣਾ ਐ ਸਭ ਦਾ ਹੁਣ ਬੱਚੇ ਘਰ ਹੈਗੇ ਨੇ ਰੋਟੀ ਖਾਣ ਦਾ ਟਾਈਮ ਸਭ ਦਾ ਅਲੱਗ-ਅਲੱਗ ਏ ਦੇਖੋ ਭਾਂਡੇ ਤੇ ਸਭ ਦੇ ਹੋਈ ਜਾਂਦੇ ਨੇ।
ਹਾਂ ਸਾਡੇ ਤੇ ਆਪ ਗਿਲਾਸ ਈ ਨੀ ਟਿਕਦੇ ਗਿਲਾਸ ਤੇ ਹੋਏ ਨੀ ਕੋਈ ਵੀ ਸਭ ਈ ਜੂਠੇ ਪਏ ਹੋਣਗੇ ਵਿੱਚ ਗਲਾਸ
ਤੁਸੀ ਮੈਨੂੰ ਦੱਸਣਾ ਫੇਰ ਤੁਸੀ ਮੈਨੂੰ ਦੱਸਣਾ ਹੈਨਾ ਤੁਸੀ ਮੈਨੂੰ ਹਾਂ ਮੈਨੂੰ ਕੋਲ ਕਰਦੇ ਨਾ ਫੇਰ ਮੈਂ ਓਨੂੰ ਈ ਲਾ ਲਾਂਗੀ ਚਲੋ ਠੀਕ ਏ ਜੀ ਸਤਿ ਸ਼੍ਰੀ ਅਕਾਲ।
ਠੀਕ ਏ ਜੀ ਸਤਿ ਸ਼੍ਰੀ ਅਕਾਲ।